ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਹੋਰ
ਸਤਿ ਸ੍ਰੀ ਅਕਾਲ ਜੀ, ਵਧੀਆ ਤੁਸੀਂ ਸੁਣਾਓ?
ਅੱਸੀ ਵਧੀਆ ਜੀ, ਹੋਰ ਕੀ ਕਰਦੇ ਹੋ ਤੁਸੀਂ?
ਮੈਂ ਬੈਠੀ ਸੀ ਬੇਲੀ
ਅੱਛਾ ਜੀ, ਚਲੋ ਵਧੀਆ-ਵਧੀਆ, ਮੈਂ ਤੁਹਾਡੀ ਵੇਟ ਕਰਦੀ ਸੀ, ਮੈਂ ਕਿਹਾ ਬਹੁਤ ਦਿਨ ਹੋ ਗਏ ਤੁਸੀਂ ਗੱਲਬਾਤ ਹੀ ਨੀ ਕਰੀ ਨਾ ਫੋਨ ਕੀਤਾ ਮੈਂ ਕਿਹਾ ਚਲੋ ਮੈਂ ਹੀ ਫੋਨ ਲਾ ਕੇ ਪੁੱਛ
ਨਾ ਮੇਰੇ ਕੋਲ ਤਾਂ ਤੁਹਾਡਾ ਨੰਬਰ ਹੀ ਨੀ ਸੀਗਾ ਮੈਂ ਤਾਂ ਚੇਤ ਕੀ ਤਾਂ ਕਿੰਨੇ ਟਾਈਮ ਤੁਹਾਨੂੰ ਮੈਂ ਕਿਹਾ ਗੱਲ ਕਰਾਂ ਉੱਥੇ ਗਈ ਸੀਗੀ ਨੰਬਰ ਹੀ ਨਹੀਂ ਲਿੱਤਾ ਸ਼ੁਕਰ ਵਧਾਈਆਂ ਤੁਸੀਂ ਮੈਨੂੰ ਫ਼ੋਨ ਲਾਇਆ।
ਬ ਬਹੁਤ ਸ਼ੁਕਰ ਹਾਂਜੀ
ਹਾਂਜੀ-ਹਾਂਜੀ, ਚਲੋ ਕੋਈ ਨਾ ਮੈਂ ਕਿਹਾ ਮੈਂ ਕਰ ਤਾਂ ਲਿਆ, ਤੁਹਾਨੂੰ ਯਾਦ ਕਰਕੇ ਥੋੜਾ ਹਾਲ ਚਾਲ ਪੁੱਛਣ ਨੂੰ ਹੋਰ ਘਰ ਪਰਿਵਾਰ ਸਾਰਾ ਠੀਕ ਆ? ਤੁਹਾਡਾ, ਸਾਰੇ ਵਧੀਆ ਜੀ
ਆਪਣੇ ਘਰਕੇ ਮੈਂ ਤੁਹਾਡੇ ਸਾਰੇ
ਸਾਰੇ ਵਧੀਆ ਸਾਰੇ ਵਧੀਆ, ਜੀ ਮੰਮਾ ਯੂਟਿਊਬ ਦੇਖਣ ਲੱਗੇ ਹੋਏ ਨੇ ਤੇ ਮੰਮਾ ਨੂੰ ਮਤਲਬ ਜੋਬ ਤੋਂ ਵੀ ਛੁੱਟੀ ਮਿਲੀ ਹੋਈ ਐ ਵੈਸੇ ਵੈਸੇ ਮੇਰੀ ਮੰਮਾ ਜੋਬ ਕਰ ਦੇ ਨੇ, ਅ ਕੌਣ ਮੇਰੇ ਮੰਮਾ?
ਹਾਂਜੀ, ਗਵਰਮੈਂਟ ਜੋਬ ਤੇ ਮੈਂ ਸੁਣਿਆ ਗਵਰਮੈਂਟ
ਨਹੀਂ-ਨਹੀਂ ਜੀ ਮੇਰੀ ਮੰਮਾ ਪੈਲੇਟ ਨੇ
ਉਹ ਹੋ ਅੱਛਾ, ਇਹ ਤਾਂ ਵਧੀਆ ਯਾਰ
ਹਾਂਜੀ-ਹਾਂਜੀ, ਤੇ ਜੋ ਮੇਰੇ ਪਾਪਾ ਨੇ ਉਹ ਮਿਲਟਰੀ ਚ ਨੇ ਜੀ
ਅੱਛਾ ਜੀ, ਕਿਤੇ ਕਰੈਸ਼ ਕਰੂਸ ਤਾਂ ਨੀ ਕਰਦੇ ਹੁੰਦੇ ਕਿਤੇ
ਨਹੀਂ ਜੀ ਨਹੀਂ ਵਧੀਆ, ਪਲੇਨ ਚਲਾ ਲੈਂਦੇ ਨੇ
ਅੱਛਾ ਜੀ, ਤੇ ਕੀ ਕਹਿ ਰਹੇ ਹੋ?
ਸਾਨੂੰ ਵੀ ਛੋਟੀ ਮਿਲ ਜਾਂਦੀ ਹੈ ਵਿੱਚ ਹੀ
ਹਾਂ ਫੇਰ ਫੈਮਲੀ ਨੂੰ ਤਾਂ ਹੈਗੀ, ਆ ਤੁਹਾਨੂੰ ਤਾਂ ਪੈਸੇ ਵੀ ਨੀ ਟਿਕਟ ਵੀ ਨੀ ਲੱਗਦੀ
ਹਾਂਜੀ-ਹਾਂਜੀ, ਸਹੀ ਕਿਹਾ ਅਸੀਂ ਫਰੀਜ਼ ਚ ਚੂਟੀ ਮਾਰੇ ਜਾਂਦੇ ਹਾਂ
ਹਾਂਜੀ, ਹੋਰ ਕੀ ਕਹਿ ਰਹੇ ਸੀਗੇ?
ਮੇਰੇ ਜੋ ਪਾਪਾ ਨੇ ਉਹ ਮਿਲਟਰੀ ਚ ਨੇ ਜੀ
ਅੱਛਾ ਕਿੰਨੇ ਸਾਲ ਹੋ ਗਏ? ਤੁਹਾਨੂੰ, ਮੰਮੀ ਨੂੰ ਤੁਹਾਡੀ ਜੋਬ ਨੂੰ
ਮੰਮੀ ਨੂੰ ਅੱਠ ਸਾਲ ਹੋ ਗਏ ਜੀ
ਤੇ ਤੁਸੀਂ ਕੀ ਕਰ ਦੇਨੇ ਔ?
ਮੈਂ ਜੋਬ ਕਰਦੀ ਮੈਂ ਆਪ
ਕੀ ਕਰਦੇ ਜੋਬ
ਮੈਂ ਕਾਲ ਸੈਂਟਰ ਚ ਲੱਗੀ।
ਦੱਸੋ, ਕਿੰਨੀ ਗੱਲ ਖਰਾਬ ਆ ਭੈਣ ਜੀ ਮੰਮੀ ਤੁਹਾਡੇ ਪਾਇਲਟ ਨੇ ਪਾਪਾ ਤੁਹਾਡੇ ਮਿਲਟਰੀ ਚ ਆ ਮੰਮੀ ਤੁਹਾਡੀ ਪਾਇ ਪਾਇਲਟ ਹੈ ਹੈਂ, ਪਾਇਲਟ ਦੇ ਬੱਚੇ ਕਾਲ ਸੈਂਟਰ ਚ ਕੰਮ ਕਰਦੇ ਹੋ ਤੁਸੀਂ
ਭੈਣ ਜੀ ਕੀ ਕਰੀਏ, ਮਤਲਬ ਮੰਮਾ ਓਨੀ ਤਾਂ ਸੱਦਦੇ ਨੇ ਹੁਣ ਦੇਖੋ ਮੰਮਾ ਓਨੀ ਬਾਹਰ ਰਹਿੰਦੇ ਨੇ ਤੇ ਮੈਂ ਮਹਾਰਾਸ਼ਟਰ ਚ ਰਹਿੰਦੀ ਹਾਂ
ਤੇ ਤੁਸੀਂ ਮੰਮਾ ਨਾਲ ਹੀ ਤੁਸੀਂ ਜਿਹੜੀ ਮੰਮਾ ਨੇ ਪੜ੍ਹਾਈ ਕੀਤੀ ਹੈ। ਉਵੇਂ ਤੁਸੀਂ ਦੇਖਲੋ ਕੁਛ ਕਰਕੇ
ਜੀ ਸਾਡਾ ਦਿਲ ਨੀ ਲੱਗਦਾ
ਚੰਗਾ ਵਧੀਆ ਨੀ ਵਧੀਆ ਨੀ ਲੱਗਦਾ, ਫੇਰ ਮੰਮੀ ਪਾਏਲੇਟ ਤੇ ਤੁਸੀਂ ਤੁਸੀਂ ਫੇਰ ਉਹ ਹੋ ਗਿਆ ਵੀ ਤੁਸੀਂ ਜੋਬ ਕਰ ਰਹੇ ਹੋ ਯਾਰ, ਬਹੁਤ ਗੱਲ ਕਰ ਹਾਂਜੀ
ਭੈਣ ਜੀ ਬਟ ਕੀ ਕਰੀਏ ਹੁਣ ਸਾਡਾ ਦਿਲ ਵੀ ਨੀ ਲੱਗਦਾ, ਮਤਲਬ ਮੇਰਾ ਦਿਲ ਹੀ ਨੀ ਕਰਦਾ ਪੜ੍ਹਾਈ
ਤੁਹਾਡੀ ਮੰਮੀ ਦਾ ਬੜਾ ਦਿਲ ਲੱਗ ਗਿਆ ਸੀ, ਜਿਹੜੇ ਪਾਏਲੇਟ ਤੁਹਾਡਾ ਅੱਜ ਕੱਲ ਦੇ ਬੱਚਿਆਂ ਦਾ ਦਿਲ ਨੀ ਲੱਗਦਾ, ਵਾ ਤੁਹਾਡੇ
ਹਾਂਜੀ ਤਾਂ ਇਸ ਕਰਕੇ, ਫੇਰ ਮੈਂ ਪੜ੍ਹਾਈ ਨੀ ਕੀਤੀ ਤੇ ਮੈਂ ਤਾਂ ਵਧੀਆ, ਕਾਲ ਸੈਂਟਰ ਚ ਆਪਾਂ ਜੋਬ ਕਰਨ ਲੱਗ ਗਈ
ਚ ਵਧੀਆ ਚਲੋ ਕੋਈ ਨੀ, ਚਾਰ ਹਫਤਾ ਤਾਂ ਰਹੇ ਹੋ ਨਾ ਕੋਈ ਵੀ ਤੇ
ਪੈਸਿਆਂ ਥ ਹੀ ਮਤਲਬ ਐ ਜੀ, ਹੋਰ ਤਾਂ ਕੀ
ਨਾ ਪੈਸੇ ਦੇਖੋ ਘੱਟ ਜਿਮੀ ਮੰਲ ਲਿਆ ਬ ਇੱਕ ਗੱਲ ਆ ਪਾਇਲਟ ਦੀ ਕੁੜੀ ਸੁਣਿਆ ਤੇ ਇਹ ਜੇ ਕੰਮ ਫਿਰ ਸਾਨੂੰ ਥੋੜ੍ਹਾ ਜਿਹਾ ਸ਼ੌਕ ਲੱਗਿਆ ਨਾ, ਵੀਂ ਤੁਹਾਡੀ ਮੰਮੀ ਪਾਇਲਟ ਨੇ ਤਾਂ ਤੁਸੀਂ ਯਾਰ ਤੁਸੀਂ ਜੋਬ ਕਰ ਰਹੇ ਹੋ
ਹਾਂਜੀ ਹਾਂਜੀ, ਸਹੀ ਕਿਹਾ ਹੋਰ ਭੈਣ ਜੀ ਕੀ ਕਰੀਏ, ਕੋਈ ਨਾ ਮੈਂ ਵੀ ਕਦੇ ਨਾ ਕਦੇ ਪਾਯੇਲਟ ਬਣੂ ਤੁਹਾਨੂੰ ਵੀ ਸੱਦੂ ਮੈਂ ਬਾਹਰ
ਚਲੋ ਫੇਰ ਤਾਂ ਬਹੁਤ ਖੁਸ਼ ਹੋਵਾਂਗੇ ਵੀ ਕਿਸੇ ਬੱਚੇ ਨੇ, ਕੁੜੀ ਨੇ ਸਾਡੀ ਗੱਲ ਮੰਨੀ ਆ ਉਹਦੇ ਦੇ ਮੇਰੀ ਗੱਲ ਅੱਜ ਤੁਹਾਨੂੰ, ਚੁੱਭ ਦੀ ਜ਼ਰੂਰ ਹੋਣੀ ਆ ਪਰ ਤੁਹਾਨੂੰ ਇੱਕ ਟਾਈਮ ਇਹ ਵੀ ਵਧੀਆ ਲੱਗਣਾ, ਹਾਂ ਮੈਨੂੰ ਕਿਹਾ ਸੀ ਤਾਂ ਇਹਨਾਂ ਦੇ ਕਰਕੇ ਮੈਂ ਕੁਛ ਬਣ ਗਈ
ਸਹੀ ਕਿਹਾ ਬਸ ਤੁਸੀਂ ਅਹ ਅਰਦਾਸਾਂ ਕਰੋ ਗੁਰਦੁਆਰੇ ਜਾ ਕੇ, ਕੋਈ ਨਾ ਅਸੀਂ ਵੀ ਬਣ ਜਾਂਗੇ ਜੀ ਪਾਏਲੇਟ
ਔਕੇ ਜੀ
ਹਾਂਜੀ ਗੁਰਦੁਆਰੇ ਅਰਦਾਸ ਹਾਂਜੀ ਅਰਦਾਸਾਂ ਕਰਿਆ ਕਰੋ ਜੀ, ਮੈਂ ਕਿਹਾ ਇਹ ਕਰੇ ਵੀ ਬਾਬਾ ਜੀ ਅੱਗੇ ਕਰ ਲਿਆ ਕਰੋ ਜੀ
ਨਹੀਂ ਕਰਦੇ ਆਂ ਬਿਲਕੁਲ, ਸਾਰ ਸਰਬਤ ਦਾ ਭਲਾ ਮੰਗੀ ਦਾ ਔਦੇ ਚ ਆਪਣਾ ਭੰਲਾ ਜੀ, ਹੋ ਜੂ ਗ ਦੇਖੋ, ਅਸੀਂ ਕਿਸੇ ਦਾ ਬੁਰਾ ਨਹੀਂ ਕੀਤਾ ਹੈਂ ਆਪੇ ਵਾਹਿਗੁਰੂ ਸਾਨੂੰ ਸਾਹੀ ਹੁੰਦੇ ਨੇ, ਅੰਗ ਸੰਗ ਨੇ ਕਰਨ ਅੱਗੇ ਜ਼ਰੂਰ ਕਰਨ ਅੱਗੇ, ਪਰ ਮੈਨੂੰ ਨਾ ਭੁੱਲੀ ਬੇਟਾ, ਮੈਨੂੰ ਫੋਨ ਕਰ ਦੇਈ
ਤਾਂ ਜ਼ਰੂਰ ਸਦੂ, ਤੁਹਾਡੀਆਂ ਅਸੀਸ਼ਾਂ ਨਾਲ ਤਾਂ, ਮੈਂ ਪਾਏਲੇਟ ਬਣਨਾ।
ਔਕੇ, ਚਲੋ ਮੈਨੂੰ ਬੌ ਖੁਸ਼ੀ ਹੋ ਰੀ ਐ ਤੁਹਾਡੇ ਨਾਲ ਗੱਲ ਕਰਕੇ। ਕੀ ਤੁਹਾਡੀ ਮੰਮੀ ਪਾਯੇਲਟ ਐ, ਤੇ ਮੈਨੇ ਵੀ ਕਿਸੇ ਬੱਚੇ ਨੂੰ ਕਿਆ ਤੇ ਔਹਣੇ ਏ ਗੱਲ ਕਈ। ਯਾ ਤੁਸੀਂ ਇੰਨੀ ਵੀ ਗੱਲ ਕਹਿ ਤੀ, ਬੌਤ ਬੌ ਖੁਸ਼ ਹੋ ਗੀ ਆਂ ਮੈਂ। ਜ਼ਰੂਰ ਜ਼ਰੂਰ ਤੁਹਾਡੀ ਅਰਦਾਸਾਂ ਪੂਰੀਆਂ ਹੋਣਗੀਆਂ‌ ਸਾਡੀਆਂ ਅਰਦਾਸਾਂ ਪੂਰੀਆਂ ਹੋਣਗੀਆਂ, ਤੁ ਤੁਹਾਡੇ ਲਈ ਅਸੀਂ ਅਰਦਾਸ ਕਰਾਂਗੇ, ਬਾਬਾ ਜੀ ਅੱਗੇ। ਪਰ ਏਕ ਗੱਲ ਜ਼ਰੂਰ ਮੰਨਿਓ ਭੈਣ ਮੇਰੀਏ, ਜੇ ਤੁਸੀਂ ਜ਼ਿੰਦਗੀ ਚ ਕੁੱਛ ਖੱਟਣਾ, ਦੇਖੋ ਏ ਇੱਕ ਜੋਬ ਕਰਕੇ, ਤੇ ਇੱਕ ਪੜ੍ਹਾਈ ਕਰਕੇ, ਤੇ ਇੱਕ ਸਾਡਾ ਸਿਰ ਸਿਰ੍ਫ ਅਪਾਂ ਜੇੜਾ ਕਰਦੇ ਆਂ ਰੋਜ਼ ਦਾ ਡੇਲੀ ਔਦੇ ਕਰਕੇ ਨੀ ਜਿਉਣਾ, ਇੱਕ ਜਿਉਂ ਤੁਸੀਂ ਇੱਕ ਸਾਰੇ ਰੱਬ ਵਾਸਤੇ ਵੀ ਟੈਮ ਕੱਢੋ। ਕਿਉਂ ਅਸੀਂ ਸਾਰੇ ਕੰਮਾਂ ਨੂੰ ਟੈਮ ਕੱਢਦਿਆਂ, ਉਹਦੇ ਲਈ ਵੀ ਕੱਢਿਆ ਕਰੋ ਆਪੇ ਗੁਰੂ ਮਹਾਰਾਜ ਦੇ ਦੇਖੋ ਤੁਹਾਨੂੰ ਤਰੱਕੀਆਂ ਬਖਸ਼ਣ, ਠੀਕ ਆ। ਡੇਢ ਵਜੇ ਦੋ ਵਜੇ ਰਾਤ ਨੂੰ ਤੁਸੀਂ ਫੋਨ ਛੱਡਦੇ ਨੀ ਹੋਵੋਗੇ, ਤੇ ਉਦੋਂ ਉੱਠ ਜਿਆ ਕਰੋ ਬਸ ਪੰਦਰਾਂ-ਵੀਹ ਮਿੰਟ ਜਿੱਥੇ ਉੱਠੇ ਹੋ ਬਹਿ ਜਿਆ ਕਰੋ ਚੁੰਨੀ ਲੈ ਕੇ।
ਮੂਲ ਮੰਤਰ ਮੂਲ ਮੰਤਰ ਜਪ ਲਿਆ ਕਰੋ।
ਠੀਕ ਆ ਭੈਣ ਜੀ ਮੈਂ ਜ਼ਰੂਰ ਸ ਮੈਂ ਜਰੂਰ ਅੱਜ ਤੋਂ ਪਾਠ ਕਰਿਆ ਕਰੂ।
ਮੈਂ ਤਾਂ ਦੇਖਣ ਨੀ ਆਊਂਗੀ ਦੇਖੋ ਤੁਸੀਂ ਵਾਦਾ ਕੀਤਾ। ਮੈਨੂੰ ਨੀ, ਆਪਣੇ ਰੱਬ ਨਾਲ ਕਰੋ। ਮੈਂ ਇੱਕ ਇਨਸਾਨ ਆਂ, ਉਹਦੇ ਨਾ ਵਾਦਾ ਕਰੋ। ਠੀਕ ਆ ਤੁਸੀਂ ਮੈਨੂੰ ਕਹਿ ਰਹੇ ਓ ਮੈਂ ਅੱਜ ਤੋਂ ਕਰੂ, ਜ਼ਰੂਰ ਕਰੋ ਬਸ ਮੇਰੀ ਇੱਕ ਇੱਕੋ ਈ ਬੇਨਤੀ ਆ ਤੁਹਾਡੇ ਅੱਗੇ।
ਹਾਂਜੀ-ਹਾਂਜੀ ਮੈਂ ਕਰੂਗੀ, ਭੈਣ ਜੀ ਤੁਸੀਂ ਅਜ ਦੁਪਿ ਹਰ ਰੋਟੀ 'ਚ ਕੀ ਬਣਾਇਆ ਸੀ?
ਅਸੀਂ ਅੱਜ ਨਾ ਮੈਂ ਮਸਾਲੇ ਆਲੇ ਚੌਲ ਤੇ ਨਾਲ ਦਹੀਂ।
ਰੈਤਾ ਰ ਰੈਤਾ ਚੌਲ ਖਾਧੇ ਰੈ
ਨਾ-ਨਾ ਦਹੀਂ ਅੱਜ ਪਲੇਨ ਸੀਗਾ ਰੋਜ਼ ਰਾਇਤਾ ਨੀ ਵਧੀਆ ਲੱਗਦਾ ਫੇਰ। ਅੱਜ ਮਸਾਲੇ ਆਲੇ ਚੌਲ ਨਾਲ ਪਲੇ ਪਲੇਨ ਦਹੀਂ ਸੀਗਾ ਓਹਦੇ 'ਚ ਕੁਛ ਨੀ ਪਾਇਆ ਸੀ। ਕਿਉਂ, ਮਸਾਲੇ ਆਲੇ ਚੌਲ 'ਚ ਨੂਣ ਵੀ ਹੁੰਦਾ ਉਹ। ਮਸਾਲਾ ਵੀ ਹੁੰਦਾ‌। ਤੇ ਬਾਕੀ ਫੇਰ ਹੋਰ ਮਸਾਲੇ ਪਾ ਤੇ ਤਾਂ ਹੋਰ ਔਖਾ ਜਾਣਾ ਵਾ ਡਬਲ ਹੋ ਜਾਣਾ।
ਹਾਂਜੀ ਹਾਂਜੀ, ਸਹੀ ਕਿਆ ਜੀ ਤੁਸੀਂ।
ਹੋਰ ਦੱਸੋ?
ਤੈਨੂੰ ਮਿਸਲ ਪਾਓ ਬਣਾਣੀ ਔੰਦੀ ਐ ਜੀ?
ਹਾਂਜੀ।
ਕਿਵੇਂ ਬਣਾਂਦੇ ਔ ਤੁਸੀਂ ਮੈਨੂੰ ਦੱਸ ਦਿਓ ਮੈਨੂੰ ਤਾਂ ਪਤਾ ਈ ਨੀ? ਹਾਂ ਲੋਗ ਮਟਕੀ ਮੁਟ ਕੀ-ਕੀ ਬੋਲੀ
ਹਾਂਜੀ-ਹਾਂਜੀ, ਉਹੋ ਜਿਹੜੀ ਮੱਠ ਆਲੀ ਹੁੰਦੀ ਐ ਨਾ ਮਟਕੀ। ਜਿਹੜੀ ਆਪਾਂ ਇੱਥੋਂ ਲੈਂਨੇ ਹੁੰਨੇ ਆ ਬਜ਼ਾਰ 'ਚ ਯਾ ਕੋਈ ਟੋਕਰੀਆਂ ਲੈ ਕੇ ਬਹਿੰਦੀਆਂ ਬਾਈਆਂ। ਉਹੋ ਸਬਜ਼ੀ ਮੰਡੀ ਚ। ਫੇਰ ਤੁਸੀਂ ਕਨੇਡਾ ਚੋਂ ਤੇ ਫੇਰ ਹਨਾ।
ਤੁਸੀਂ ਮੈਨੂੰ ਦੱਸ ਸਕਦੇ ਓ ਕਿਵੇਂ ਮਤਲਬ ਕਿਵੇਂ ਮਟਕੀ ਘਰੇ ਬਣਾ ਸਕਦੇ?
ਹਾਂਜੀ ਹਾਂਜੀ ਹਾਂਜੀ ਉਹਨੂੰ ਨਾ ਧੋ ਲੋ। ਪਹਿਲਾਂ ਮਟਕੀ ਨੂੰ, ਉਹਨੂੰ ਸੀਟੀਆਂ ਦਬਾਲੋ।
ਮਟਕੀ ਜੀ ਉਦੈ ਮਿਲਦੀ ਵੀ ਹੈ ਮੈਂ ਆਪਾਂ ਘਰੇ ਕੋਈ ਦਾਲ ਦੀ ਮਟਕੀ ਬਣਾ ਸਕ
ਮੱਠ, ਅੱਛਾ ਦਾਲ ਦੀ ਮੱਠ। ਕੀ ਦਾਲ ਦੀ ਮਟਕੀ ਤਾਂ ਨਹੀਂ ਬਣਨੀ? ਚੀਜ਼ ਤਾਂ ਓਹੀ ਚਾਹੀਦੀ ਹੈ ਤਾਂ ਤੁਹਾਡੀ ਮਿਸਰ ਬਣੂ।
ਮਤਲਬ ਮੁੱਢ ਕਿਨਾ ਫੁੱਟਦੇ ਆ ਕੀ ਚੀਜ਼ ਹੁੰ
ਮੋਢ ਇੱਕ ਦਿਨ ਇੱਕ ਦਿਨ ਪਾਣੀ 'ਚ ਰੱਖੋ ਭਿਉਂਕੇ। ਜਿਹੜੀ ਇਹ ਹਜੇ ਆਪਣਾ ਇਹ ਹੁੰਦੀ ਹੈ ਕੀ ਕਹਿੰਦੇ ਇਹਨੂੰ ਮਟਕੀ ਜਿਹੀ ਹੁੰਦੀ ਹੈ। ਇੱਕ ਦਿਨ ਪੂਰਾ ਰ ਓ ਤਾਂ ਮੱਠ ਫੁੱਟਦੇ, ਹਾਂਜੀ ਹਾਂਜੀ। ਹੁਣ ਇੱਕ ਦਿਨ ਜ਼ਰੂਰ ਰੱਖੋ। ਉਹ, ਇੱਕ ਦਿਨ ਰੱਖਿਆ ਨਾ, ਤੇ ਉਹ ਫੇਰ ਬਣ ਜਾਂਦੀ ਉਹ।
ਆਪੇ-ਆਪੇ ਇੱਕ ਦਿਨਾਂ ਬਾਅਦ ਪਾਣੀ ਦੇ ਵਿੱਚ ਰੱਖੀ, ਭਿਉਂਕੇ ਤਾਂ ਉਹਦੇ ਨਾ ਓਹੋ ਫੁੱਟ ਜਾਂਦੇ ਆ ਮੱਠ।
ਚਲੋ ਵਧੀਆ ਫੇਰ ਮੈਂ ਤਾਂ ਟਰਾਈ ਕਰੂੰ। ਫਿਰ ਇਹ ਮਸਾਲਾ ਕਿਵੇਂ ਬਣਾਇਆ ਜਾਂਦਾ ਗ੍ਰੇਵੀ-ਗਰੂਵੀ?
ਉਵੇਂ ਟਮਾਟਰ, ਜਿਵੇਂ ਆਪਾਂ ਰਾਜਮਾਂ ਨੂੰ ਤੜਕਾ ਦੇਈ ਦਾ ਨਾ। ਸੇਮ ਓਵੇ ਹੀ, ਰਾਜਮਾਂ ਬਣਾਨਾ, ਦਾਲ, ਸਬਜ਼ੀ ਬਣਾਉਾਨਦੇ ਜਿਵੇਂ ਆਪਾਂ ਅਹ, ਤਰੀ ਆਲੀ ਮਟਰ ਆਲੂ ਹੋ ਗਿਆ। ਉਹਵੇੈਂ ਉਹਨੂੰ ਬਸ ਪੀਸ ਲਓ, ਮ ਤਾਂ ਆਪਣੇ ਜਾਂ ਤਾਂ ਪਿਆਜ, ਤੁਸੀਂ ਪੀਸ ਕੇ ਪਾਉਂਦੇ ਹੋ, ਤਾਂ ਪੀਸ ਕੇ। ਹਾਂ ਕਿਵੇਂ ਪਾਉਂਦੇ ਹੋ? ਤੁਸੀਂ ਪਹਿਲਾਂ ਤਰੀ 'ਚ।
ਮੈਂ, ਮੈਂ ਕਦੇ ਕਰ ਤੜਕਾ ਲੱਆ ਲੈਂਦੀ ਆ, ਕਦੇ ਮੈਂ ਮਿਕਸਰ ਕਰ ਲੈੈਂਦੀ ਆ। ਬਟ ਜੋ ਮੈਂ ਸੁਣਿਆ, ਮਿਕਸਰ ਆਲੇ ਨਾਲ ਐਸੀਡਿਟੀ ਛੇਤੀ ਹੋ ਜਾਂਦੀ।
ਹਾਂਜੀ, ਹਮ। ਤੇ ਫਿਰ, ਟਮਾਟਰ, ਹਰੀ ਮਿਰਚ, ਲਸਨ ਇਹ ਤਿੰਨੋ ਪੀਸ। ਲੋ ਇਕੱਠੇ ਕਰਕੇ ਗ੍ਰੇਵੀ ਕੱਢ ਲੋ, ਤੇ ਬਾਕੀ? ਤੇਲ ਪਾ ਤਾ, ਜੀਰਾ ਪਾ ਤਾ, ਪਿਆਜ਼ ਪਾ ਲਉ ਪੀਸਿਆ ਹੋਇਆ। ਪਿਆਜ ਬਰਾਉਨ ਹੋ ਗਿਆ। ਉੱਥੇ ਤੁਸੀਂ ਫੇਿਰ ਇਹ ਟਮਾਟਰ। ਤੇ ਹਰੀ ਮਿਰਚ। ਲਸਣ, ਅਦਰਕ, ਅਦਰਕ- ਲਸਣ ਮਿਕਸ ਕਰਕੇ ਨਾ, ਉਹਨੂੰ। ਉਹਦੇ ਵਿੱਚ ਪਾ ਦੋ। ਪੀਸਾ ਹੋਇਆ, ਫਿਰ ਉਹਨੂੰ ਵੀ ਬਰਾਊਨ ਹੋ ਜਾਂਦ ਦੋ। ਫੇਰ ਉਹਦੇ 'ਚ ਮਸਾਲਾ, ਨੂਣ। ਮਸਾਲਾ ਜੋ ਵੀ ਪਾਉਣਾ, ਜਾਂ ਤਾਂ ਤੁਸੀਂ ਜਦੋਂ ਪੀਸੇ ਹੋਏ ਤੇਲ 'ਚ ਜੀਰਾ ਪਾ ਕੇ। ਪਿਆਜ ਕਰਦੇ, ਉਹਨੂੰ ਬਰਾਊਨ। ਉਹਦੇ ਵਿੱਚ ਹੀ ਤੁਸੀਂ ਨੂਣ ਪਾ ਸਕਦੇ ਹੋ, ਫਿਰ ਜਲਦੀ ਬਰਾਊਨ ਹੋ ਜਾਂਦਾ। ਪਿਆਜ਼ ਦੇ ਵਿੱਚ ਫੇਰ ਤੁਸੀਂ ਮਟਰ। ਫੇਰ, ਟਮਾਟਰ, ਹਰੀ ਮਿਰਚ, ਅਦਰਕ, ਲਸਣ ਪਾ ਦੋ, ਉਹਨੂੰ ਬਰਾਊਨ ਕਰ ਲੋ। ਬਸ ਫਿਰ, ਮਸਾਲੇ ਪਾ ਕੇ ਪੰਜ ਮਿੰਟ ਚੱਲਣ ਦੋ। ਫਿਰ ਸਬਜ਼ੀ ਪਾ ਦੋ, ਫੇਰ ਤਰੀ ਬਣਾਉਣੀ ਆ, ਤਰੀ 'ਚ ਪਾਣੀ ਪਾ ਦੋ। ਕਿੰਨਾ ਚਾਹੀਦਾ? ਸਬਜ਼ੀ 'ਚ ਸਿੱਟਿਆ ਮਾਰ ਲਓ।
ਸੀਟੀਆਂ ਦੋ-ਤਿੰਨ ਬਹੁਤ ਨੇ, ਭੈਣਜੀ।
ਹਾਂਜੀ, ਹਾਂਜੀ। ਤਿੰਨ ਬਹੁਤ ਆ, ਸਬਜ਼ੀ ਦੇ ਹਿਸਾਬ ਨਾਲ। ਤੁਸੀਂ ਕਿੰਨੇ ਬਣਾਉਣੇ ਆ? ਕੀ ਆ? ਕਿੰਨਾ ਤੁਸੀਂ? ਤੁਸੀਂ ਪਾਣੀ ਪਾਇਆ, ਉਸ ਹਿਸਾਬ ਨਾਲ।
ਠੀਕ ਹੈ, ਭੈਣਜੀ! ਮੈਂ ਜ਼ਰੂਰ ਟਰਾਈ ਕਰੂੰ, ਕਿਉਂਕਿ ਨਾ ਯਾਰ, ਮੈਂ ਬਹੁਤ ਜਣੇਯਾਂ ਤੋ ਸ ਹੁਣ ਅਸੀਂ ਮਿਸਲ ਪਾਓ ਕੋਈ ਸਤੋ ਤੇ ਪਾਓ ਕੀ ਹੁੰਦਾ ਜੀ।
ਇਹ ਹੁਣ ਤੁਹਾਨੂੰ ਪਤਾ ਦਾ ਹੈ, ਵ ਵੀ ਜਿਹੜੇ ਬੇਕਰੀਆਂ ਆਈਟਮ ਹੁੰਦੀਆਂ ਨੇ। ਉਹ ਆਟਾ। ਹਾਂਜੀ, ਉਹ ਆਟਾ ਨੀ, ਪੈਰਾਂ ਥੱਲੇ ਥੁੱਕ ਕੇ ਬਣਾਉਂਦੇ ਹੁੰਦੇ ਆ ਲੋਕ। ਏਡਾ ਸਾਰਾ ਆਟਾ ਉਹਨਾਂ ਤੋਂ ਗੁੰਨਿਆ ਜਾਂਦਾ ਨੀ ਗਾ ਵੱਡੀਆਂ ਵੱਡੀਆਂ ਬੈਕਰੀਆਂ ਚ ਆਟਾ ਪੈਰਾਂ ਨਾਲ। ਉ ਗਾਉਂਦੇ ਨੇ ਲੋਕ ਪੈਰ ਦੀਆਂ ਸਾਰੀਆਂ ਨੂੰ ਚ ਜਿਹੜੀਆਂ ਮੇਲ ਸੀ ਹੋਈ ਆ ਥੁੱਕਣ ਨੂੰ ਜਾਂਦੇ ਨੇ ਤੋੱਕ ਦਿੰਦੇ ਨੇ ਤੇ ਫੇਿਰ ਹੱਥਾਂ ਨਾਲ ਹੱਥਾਂ ਮੈਲ ਜਿਹੜੀ ਨਹ ਵਧ ਆ ਉਹ ਸਭ ਉਹਦੇ ਚ ਮਿਕਸ ਹੋ ਜਾਂਦਾ
ਅੱਛਾ ਜੀ ਉਹੂੰ ਟੈ ਹਾਰੀ ਖਹਿ ਦਿੰਦੇ ਨੇ ਹੈਂ ਉਰੇ ਤੁਹਾਡੇ ਇੱਥੇ ਪਾਓ ਕਹਿ ਦਿੰਦੇ ਨੇ
ਹਮ ਤੁਹਾਡੇ ਤੇ ਕੀ ਤੁਸੀਂ ਹੈ ਕਿਹੜੇ ਏਰੀਏ ਚੋਂ ਹੁਣ ਕਿੱਥੇ ਚਲੇ ਗਏ ਵਧੀਆ ਭੈਣ,,,,
ਹਾਂਜੀ ਤੇ ਜੋ ਮੇ
ਠੀਕ ਆ ਭੈਣ ਜੀ ਬਸ ਵਧੀਆ ਫੇਰ ਕਰਦੇ ਆ ਤੁਹਾਨੂੰ ਕੋਲ ਹੈਂ ਤੁਹਾਡਾ ਨੰਬਰ ਤਾਂ ਆ ਗਿਆ ਠੀਕ ਆ ਬਾਏ ਟੇਕ ਕੇਅਰ ਸਤਿ ਸ੍ਰੀ ਅਕਾਲ ਜੀ
ਹਾਂਜੀ ਭੈਣ ਜੀ ਸਤਿ
ਸਤਿ ਸ੍ਰੀ ਅਕਾਲ